ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ
ਹੋਰ ਭਾਜੀ ਕੀ ਹਾਲ ਚਾਲ, ਹੋਰ
ਵਧੀਆ ਵੀਰੇ ਵਧੀਆ, ਤੁਹਾਡੇ ਨਾਲ ਗੱਲ ਕਰਨੀ ਸੀ ਐਜੂਕੇਸ਼ਨ ਦੇ ਬਾਰੇ?
ਹਾਂਜੀ ਬੋਲੋ ਸਰ ਹਾਂਜੀ-ਹਾਂਜੀ, ਬਿਲਕੁ ਸਹੀ ਗੱਲ ਹੈ।
ਮਤਲਬ ਹਰ ਛੋਟੇ ਛੋਟ ਸੈਕਟਰ ਸਾਨੂੰ ਮਤਲਬ ਸਾਨੂੰ ਆਪਣੀ ਬੇਸਿਕ ਨੌਲੇਜ ਆਉਣੀ ਚਾਹੀਦੀ ਹੈ
ਹਾਂਜੀ ਹਾਂਜੀ ਬਿਲਕੁਲ ਜੀ
ਹੈਂ ਦੇਖੋ ਵੀਰੇ ਐਜੂਕੇਸ਼ਨ ਹੋ ਗਿਆ, ਹਰੇਕ ਸੈਕਟਰ ਜ ਵੀ ਹੁੰਦੀ ਐ।
ਹੂ
ਹੈਲੋ
ਤੁਹਾਡੀ ਆਵਾਜ਼ ਨਹੀਂ ਆ ਰਹੀ ਭਾਜੀ, ਪਿੱਛੇ ਸੋਰ ਬਹੁਤ ਆ ਰਿਹਾ ਵੈ, ਹਾਂਜੀ ਹਾਂਜੀ ਹੁਣ ਆ ਰਹੀ ਐ
ਦੇਖੋ ਐਜੂਕੇਸ਼ਨ ਸਾਡੇ ਕਿੰਨੀ ਜ਼ਰਰੀ ਹੋ ਗਈ ਹੈ, ਹਰ ਸੈਕਟਰ ਮਤਲਬ ਕਿ ਆਪਾਂ ਕਿੱਥੇ ਵੀ ਜਾਂਨੇ ਆਂ ਸਾਨੂੰ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ ਨਾ।
ਬਿਲਕੁਲ ਸਹੀ ਗੱਲ ਜੀ। ਅੱਜ ਐਜੂਕੇਸ਼ਨ ਬਹੁਤ ਲੋੜ ਹੈਗੀ ਬੰਦੇ ਨੂੰ, ਹਰ ਚੀਜ਼ ਬੰਦੇ ਨੂੰ ਐਜੂਕੇਸ਼ਨ ਬਹੁਤ ਲੋੜ ਹੈ।
ਦੇਖੋ ਜਿਵੇਂ ਕੋਈ ਪੜ੍ਹਦਾ ਨਹੀਂ ਹੈ, ਉਹ ਆਪਣਾ ਲੋਸ ਕਰਵਾਉਂਦਾ ਐ, ਐਜੂਕੇਸ਼ਨ ਮਤਲਬ ਕਿ ਸਾਨੂੰ ਆਪਣੀ ਸਾਡੀ ਲਰਨਿੰਗ ਚੀਜ਼ ਵੱਧ ਜਾਂਦੀ ਹੈ, ਸਾਨੂੰ ਸਾਡਾ ਦਿਮਾਗ ਸਾਰਪ ਹੋ ਜਾਂਦਾ ਹੈ ਥੋੜੀ ਬਹੁਤ ਪੁਛ ਹੁੰਦੀ ਹੈ। ਬਟ ਦੇਖੋ ਹੁਣ ਕਈਆਂ ਦੇ ਮਾਂ-ਪਿਓ ਪੜ੍ਹਾਂਦੇ ਨੇ, ਕਈ ਪੜ੍ਹਦੇ ਵੀ ਨਹੀਂ ਹੈ। ਉਹ ਫਿਰ ਗਲਤ ਗੱਲ ਹੈਗੀ ਹੈ। ਮਾਂ ਪਿਓ ਇਨੇ ਪੈਸੇ ਲਾਉਂਦੇ ਪਏ ਨੇ ਦੇਖੋ ਬੱਚਿਆਂ ਆਸੇ ਵੀ ਪੜ੍ਹ ਜਾਏ ਬੱਚਾ, ਬੱਚਾ ਤਾਂ ਵੀ ਨਹੀਂ ਪੜ੍ਹਦਾ ਫਿਰ ਕੀ ਫਾਇਦਾ
ਸਹੀ ਬੱਚੇ ਫੇਰ ਉੱਥੇ ਪੜ੍ਹਨ ਜਾਂਦੇ, ਉੱਥੇ ਆਸ਼ਕੀ ਕਰਦੇ ਨੇ ਕੋਲੇਜ ਜਾ ਕੇ, ਬੱਚੇ ਅੱਜ ਕੱਲ੍ਹ ਦੇ ਕਦੀ ਗੱਡਡੀ ਦੇ ਕੁਛ ਗੇੜੇ ਮਾਰਦੇ ਨੇ, ਬਿਲਕੁਲ ਗਲਤ ਗੱਲ ਹੈ, ਬੱਚੇ ਨੂੰ ਪੜ੍ਹਨਾ ਚਾਹੀਦਾ, ਫਿਰ ਬਾਦ ਚ ਬੱਚ ਦਉਦੇ ਨੇ ਬਾਅਦ ਚ ਫਿਰ
ਹਾਂਜੀ, ਦੇਖੋ ਜਿਹਨਾਂ ਦਾ ਆਪਾਂ ਬਿਜਨਸ ਹੈਗਾ ਵੈ, ਉਹਨਾਂ ਦੇ ਚਲੋ ਕੋਈ ਨੀ
ਹਾਂਜੀ, ਉਹਦੇ ਚ ਬੰਦਾ ਘੁੰਮ ਫਿਰ ਵੀ ਸਕਦਾ, ਬਿਜਨਸ ਆਪਣਾ ਕੋਲ ਪੈਸਾ ਵੱਧ ਹੁੰਦਾ ਉਹਨਾਂ ਕੋਲ ਤੇ ਜਿਵੇਂ ਪੂਰਾ ਸਕੋਪ ਹੈ, ਉਹ ਵੀ ਨਹੀਂ ਪੜ੍ਦੇ ਅੱਜ ਕੱਲ ਤੇ
ਹਾਂਜੀ ਹਾਂਜੀ ਜਿਹੜਾ ਜ਼ਿਆਦਾ ਗਰੀਬ ਜਿਹੜਾ ਜ਼ਿਆਦਾ ਗ਼ਰੀਬ ਏ, ਜੀ ਦੇ ਸਿਰ ਤੇ ਜਿੰਮੇਵਾਰੀਆਂ ਹੈਗੀਆਂ ਨਾ ਫੇ ਪੜ੍ਹ ਲੈਂਦਾ ਐ
ਤੇ ਉਹ ਵੀ ਬਹੁਤ ਘੱਟ ਬੰਦੇ, ਬੱਚੇ ਪੜਦੇ ਨੇ ਅੱਜ-ਕੱਲ੍ਹ ਦੇ
ਹਾਂਜੀ ਹਾਂਜੀ, ਤੇ ਕੀ ਨਾਮ ਹੈ ਦੇਖੋ ਹੁਣ ਬੱਚੇ ਬਾਹਰ ਵੀ ਜਾਂਦੇ ਨੇ ਪੜ੍ਹਨ ਕਈ, ਚੰਡੀਗੜ੍ਹ ਜਾਂਦੇ ਨੇ ਜਿਹਨੇ ਪੜ੍ਹਨ ਆੁੰਦਾ ਫਿਰ ਉਹ ਆਪੇ ਪੜ੍ਹ ਜਾਂਦੇ ਨੇ।
ਸਹੀ ਗੱਲ ਉੱਥੇ ਇੰਨੇੱ ਲੱਖਾਂ ਰੁਪਏ ਲਾ ਕੇ ਫੀਸ ਭਰਦੇ ਨੇ, ਫਿਰ ਵੀ ਉੱਈ ਬੱਚੇ ਨਹੀਂ ਪੜ੍ਹ ਪਾ ਪੜ੍ਹਦੇ ਉਹ ਵੀ ਘੁੰਮਦੇ ਅਵਾਰਾਗਰਦੀ ਕਰਦੇ ਨਾ ਕਈ ਬੱਚੇ ਪੜ ਵੀ ਰਿੰਦੇ ਉੱਥੇ
ਦੇਖੋ ਮੇਰੀ ਮਮਾ ਹਰ ਜਗ੍ਹਾ ਤੇ ਸਾਡਾ ਸਾਡਾ ਸਾਥ ਦੇ ਨੀ ਸਕਦੇ।
ਹਾਂਜੀ ਹਾਂਜੀ
ਤੇ ਦੇਖੋ ਐਡਮਿਸ਼ਨ ਕਰਾਨਾ ਅੱਗੇ ਜਾਣਾ ਤੇ ਤੁਹਾਡਾ ਫ਼ਰਜ਼ ਐ ਨਾ, ਜਿਵੇਂ ਅਸੀਂ ਕਰਨਾ।
ਹੂ ਐਜੂਕੇਸ਼ਨ ਬਹੁਤ ਤਰ ਅਜੱਲ ਐਜਕੇਸ਼ਨ ਹੈਗੀ, ਜੋ ਮਰਜ਼ੀੰਦਾ ਕਰ ਸਕਦਾ ਟਵੈਲਥ ਤੋਂ ਬਾਅਦ ਨਾ ਕਈ ਬੰਦੇ, ਕੋਰਸ ਕਰ ਲੈਂਦੇ ਨੇ ਕਈ ਐਜੂਕੇਸ਼ਨ ਕਰਦੇ ਨੇ, ਕਾਲਜ ਪੜ੍ਹਦੇ ਨੇ, ਕਈ
ਬਾਹਰ ਦੀ ਵੀ ਪੜ੍ਹਾਈ ਬਹੁ ਵਧੀਆ ਹੈਗੀ, ਉੱਥੇ ਬਾਹਰ ਦੇ ਦੇਸ ਵੇ ਕਿ ਸਾਨੂੰ ਬੇਸਿਕ ਨੋਲਜ ਹੁੰਦੀ, ਜਿਹੜੀ ਫ੍ਰੀ ਦਿੱਤੀ ਜਾਂਦੀ ਐ ਜਿਹੜੀ ਦਸਵੀਂ ਤੋਂ ਬਾਰਵੀਂ ਤੱਕ ਹੈਗੀ ਨਾ ਉਹ ਉਹਨਾਂ ਦੀ ਕੋਈ ਫੀਸ ਨਹੀਂ ਹੈਗੀ, ਜੇ ਤੁਸੀਂ ਅੱਗੇ ਹੋਰ ਮਤਲਬ ਐਡਮਿਸ਼ਨ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ
ਸਾਡੇ ਇੰਡੀਆ ਦੇਖੋ ਕਿ ਹਾਲਤ ਹੈ, ਬਹੁਤ ਫੀਸ ਹੈਗੀ ਐ ਥੇ ਅਤੇ ਬੱਚੇ ਦੀ ਐਥੇ ਬੱਚੇ ਦੀ ਇੰਨੀ ਫੀਸ ਹੈਗੀ ਕਿ। ਹਹ ਸਹੀ ਗੱਲ ਬਹੁਤ ਫਿ ਕਾਪੀ ਦਾ ਖਰਚਾ ਟਿਊਸ਼ਨ ਦਾ ਖਰਚਾ ਦੇਣਾ ਪੈਂਦਾ ਹਰ ਚੀਜ਼ ਤੇ ਵੈਸੇ। ੋੜ੍ਹੀ ਹੋਣੀਥੋੜੀ ਘੱ ਚੀਜ਼ੱਸਦੀ ਹੋਣੀਿਹਦੇ ਵਿੱਚ ਇੰਡੀਆ ਚ ਨਾ।
ਹਾਂਜੀ ਹਾਂਜੀ। ਤੇ ਐਜੂਕੇਸ਼ਨ ਬਹੁਤ ਤਰੀਕੇ ਕੀ ਹਾਇਰਜੂਕੇਸ਼ਨ ਹੁੰ ਹੈ ਪ੍ਰਾਈਮਰੀੁਦੀ ਹੈ ਛੋਟੇ ਛਟੇ ਛੋਟੇ ਬੱਚੇਿਆਂ ਦੀ ਹੁੰਦੀ ਹੈ।
ਬਿਲਕੁਲ ਸਹੀ ਗਲ ਜੀ ਅੱਜ ਐਜੂਕੇਸ਼ਨ ਦੀ ਗਤੀ ਵੀ ਨਹੀ ਹੇਗੀ ਬੰਦੇ ਦੀ। ਜੋ ਬੰਦਾ ਪੜ੍ਹਦਾ ਲਿਖਦਾ ਵੇ ਉਹਨੂੰ ਥੋੜੀ ਬਹੁਤ ਨੌਲੇਜ ਹੁੰਦੀ ਏ ਕਿ ਕੰਮ। ਕਰਨਾਵੇ ਅੱਜ ਕੱਲ੍ਹ ਦੀ ਪੜ੍ਹਾਈ ਦੇ ਬਿਨਾਂ ਕੁਛ ਵੀ ਨੀ ਹੈਗਾ ਜੋ ਬੰਦਾ ਨੀ ਪੜ੍ਹਿਆ ਤੇ। ਉਹਦੇ ਉਹ ਸਮਝਦੇ ਕਿ ਕੀ ਕਰਨਾ ਕੀ ਨਹੀਂ ਕਰਨਾੱ ਕਿ। ਦੇਖੋ ਫੋਰਮ ਵੀ ਭਰਨਾ ਹੋਵੇ ਅੱਜਕਲ ਉਹ ਵੀ ਐਜੂਕੇਸ਼ਨ ਚਾਹੀਦੀ ਭਰਨ ਵਾਸਤੇ ਬੰਦੇ ਨੂੰ।
ਹਾਂਜੀ ਹਾਂਜੀ ਦੇਖੋ ਕਿ ਨਾਮ ਏ। ਹਾਂਜੀ ਦੇਖੋ ਬਿਨਾ ਪੜ੍ਹਿਆ ਇੱਕ ਬੰਦਾ ਬੈਂਕ ਦਾ ਫੋਮ ਵੀ ਨਹੀਂ ਭਰ ਸਕਦਾ। ਜਿਵੇ ਮਤਲਬ ਕਿ ਕੁਛ ਪਤਾ ਹੀ ਨਹੀਂ ਹੋਏਗਾ ਤਦੋ ਕਿੱਦਾਂ ਕਰ ਲਗਾ ਅੱਜ। ਸਾਰਾਤਲਬ ਇੰਲਿਸ਼ ਚ ਆ ਗਿਆ ਔਨਲਾਈਨ ਆ ਗਿਆ ਸਾਰ ਕੰਮ।
ਇੰਗਲਿਸ਼ ਹਰ ਚੀਜ਼ ਇੰਗਲਿਸ਼ ਹੈਗੀ ਹਰ ਚੀਜ਼ ਕੁਛ ਹੀ ਪੜਨਾ ਪਲੇ ਇੰਗਲਿਸ਼ ਚ ਸਭ ਕੁਛ ਪੁੱਛਣਗੇ ਕੀ ਕਰਨਾ ਫੋਮ ਭਰਨਾ ਕਦੇ ਨੀ ਭਰਨਾ।
ਦੇਖੋ ਤੁਸੀਂ ਕੋਈ ਵੀ ਨੌਕਰੀ ਕਰਨੀ ਆ ਉਹ ਪੜ੍ਹਾਈ ਕਰਨੀ ਪਏਗੀ।
ਸਭ
ਮਤਲਬ ਕਿ ਦੇਖੋ ਜਿਨਾਂ ਦਾ ਬਿਜਨਸਮੈਨ ਹੀ ਹੈਗਾ ਨਾ। ਉਹਨਾਂ ਨੂੰ ਮਤਲਬ ਕਿ ਬੇਸਿਕ ਨੌਲੇਜ ਲੈਣੀ ਚਾਹੀਦੀ ਦਸਵੀਂ ਬਾਰਵੀਂ ਕਰਨੀ ਚਾਹੀਦੀ ਹੈ। ਕਿਉਂਕਿ ਦੇਖੋ ਦਸਵੀਂ ਬਾਰਵੀਂ ਕਰਨੀ ਪਏਗੀ। ਜੇ ਆਪਾਂ ਨੁ ਕਿੱਥੇ ਗਲ ਗੂਲ ਕਰਨੀ ਹੈੇ ਸਾਡਾ ਬਿਜ਼ਨਸ ਹੈਗਾ ਅਸੀਂ ਦਸਵੀਂ ਬਾਰਵੀਂ ਸਾਨੂੰ ਕਰਨੀ ਪਏਗੀ। ਵੀ ਸਾਡੀ ਮਤਲਬ ਕਿ ਸਾਡੇ ਮੇਲ ਹੋ ਨੇ ਵੱਡੇ ਵੱਡੇ ਬੰਦਿਆਂ ਨਾਲ। ਤੇ ਉਹਨਾਂ ਨੁ ਗੱਲ ਕਰਨ ਦੀ ਅਕੱਲ ਮੈਂਨੇਰਸ ਹੋਣੀ ਚਾਹੀਦੀਆਂ ਐਟੀਕੇਟਸ ਚਾਹੀਦੇ ਨੇ।
ਬਿਲਕੁਲ ਸਹੀ ਗੱਲ ਜੀ ਬਿਲਕੁਲ ਸਹੀ ਬਾਤ।
ਹਮ। ਹਰ ਚੀਜ਼ ਦੀ ਹਰ ਉਹ ਹੁੰਦਾ ਸਿਸਟਮ ਹੁੰਦਾ।
ਹਾਂਜੀ ਹਾਂਜੀ।
ਦੇਖੋ ਐਜੂਕੇਸ਼ਨ ਸਾਡੇ ਇੱਥੇ ਤੇ। ਬਹੁਤ ਫੀਸ ਹੈ ਮਿਡਲ ਕਲਾਸ ਬੰਦਾ ਨਹੀਂ ਪੜਾ ਸਕਦਾ ਬਟ ਬਾਰ ਦੇ ਦੇਸ਼ ਦਾ ਸਿਸਟਮ ਵਧੀਆ ਉੱਥੇ। ਬੇਸਿਕ ਐਜੂਕੇਸ਼ਨ ਦੀ ਫੀਸ ਨਹੀ ਹੈਗੀ। ਜੇ ਤੁਸੀਂ ਉੱਪਰ ਐਜੂਕੇਸ਼ਨ ਲੈਣੀ ਏ ਕੋਈ ਉਹ ਕਰਨੀ ਹੈ ਡਿਗਰੀ ਵਗੈਰਾ।
ਕਿਉਂਕਿ ਬਾਹਰ ਦੇ ਫਿਰ ਏਜੂਕੇਸ਼ਨ ਇੰਗਲਿਸ਼ ਮੀਡੀਅਮ ਹੈਗੇ ਨੇ ਬੱਚੇ ਤੇ। ਸਾਨੂੰ ਉੱਥੇ ਇੰਗਲਿਸ਼ ਆਉਂਦੀ ਪੜ੍ਹਨੀਣੀ ਸਾਡੀ ਇੰਗਲਿਸ਼ ਚ ਸਭ ਹਿੰਦੀ ਪੰਜਾਬੀ ਬੋਲਦੇ ਨੇ ਬਸ।
ਹਾਂਜੀ ਹਾਂਜੀ ਨਾਲ਼ੇ ਉੱਥੇ ਦੀ ਪੜ੍ਹਾਈ ਦੀ ਫਿਰ ਵੈਲਿਊ ਹੈਗੀ।
ਐਥੇ ਪੜਾਈ ਦੀ ਵੈਲਿਊ ਤੇ ਜੋ ਮਰਜ਼ੀ ਕਰ ਲੋ ਉੱਥੇ ਵੀਹ ਪੱਚੀ ਹਜ਼ਾਰ ਤਨਖਾਹ ਦੇਂਦੇ ਨੇ ਫੇਰ ਬੱਚੇ ਕੰਮ ਨਈ ਕਰਦੇ।
ਹਾਂਜੀ।
ਫੇਰ ਬੱਚੇ ਦੁਕਾਨਾਂ ਲੱਗ ਜਾਂਦੇ ਨੇ ਜਾਂ ਕਿੱਥੇ ਆਪ ਕੰ ਕੰਮ ਕੁਮ ਲੱਗ ਜਾਂਦੇ ਨੇ ਫਿਰ। ਜਾਂ ਜਿਨ੍ਹਾਂ ਦਾ ਬਿਜ਼ਨਸ ਸੈੱਟ ਹੋਵੇ ਆਪ ਬਿਜ਼ਨਸ ਲੱਗ ਜਾਂਦੇ ਨੇ ਉੱਤੇ।
ਬਾਹਰਲੇ ਦੇਸ਼ ਬੱਚੇ ਆਪਣਾ ਖਰਚਾ ਵੀ ਕੱਢ ਦਿੰਦਾ ਹੈ ਇੱਧਰ ਤਾਂ ਹੈ ਹੀ ਨਹੀਂ ਇੱਧਰ ਸਭ ਕੁਛ ਮਾਂ ਪਿਓ ਛੱਡਿਆ ਦਾ।
ਬਿਲਕੁਲ ਸਹੀ ਗਾੱਥ ਜਿੰਨਾ ਦਾ ਬੱਚਾ ਸਟੈਂਡ ਤੱਕ ਮਾਂ ਪਿਓ ਖ ਚੱਕਣਗੇ।
ਹਾਂਜੀ ਹਾਂਜੀ।
ਹ।
ਦੇਖੋ ਮਤਲਬ ਬੱਚੇ ਕਿੰਨੇ ਬੰਕ ਵੀ ਮਾਰਦੇ ਨੇ ਕੀ ਕਰਦੇ ਨੇ ਕੀ ਨਹੀ ਕਰਦੇ। ਤੇ ਆਸ਼ਕੀ ਕਰਨੀ ਦੇਖੋ ਮਤਲਬ ਕਿ ਪੜ੍ਹਾਈ ਦੇ ਟਾਈਮ ਤੁਸੀ ਪੜ੍ਹਾਈ ਕਰੋ ਬਾਕੀ ਜੋ ਮਰਜ਼ੀ ਕਰੋ।
ਬਿਲਕੁਲ ਸਹੀ ਗੱਲ ਜੀ ਬਿਲਕੁਲ ਸਹੀ ਗੱਲ।
ਜੋ ਮਰਜ਼ੀ ਕਰੋ, ਬਾਕੀ ਸਾਡੇ ਘਰ ਦੇ ਸਾਨੂੰ ਕੁਛ ਨਹੀਂ ਕਹਿਣਗੇ। ਕਿਉ ਬਈ, ਬੱਚਾ ਪੜ੍ਹਦਾ ਤਾਂ ਪਿਆ ਨਾ।
ਪੰਦਰਾਂ-ਵੀਹ ਸਾਲ ਪੜ੍ਹਨਾ ਹੁੰਦਾ ਬੱਚੇ ਨੇ, ਪੜ੍ਹ ਕੇ ਤੇ ਉਹਦੀ ਜੋਬ। ਉਹ ਲਹਿਰਾਂ ਬਹਿਰਾ ਹੋ ਜਾਂਦੀਆਂ ਨੇ ਬੱਚੇ ਨੂੰ ਨੌਕਰੀ ਅਲੱਗ ਲੱਗ ਜਾਂਦੀ ਹੈ। ਜੋ ਨਹੀਂ ਪੜ੍ਹਦਾ ਫੇਰ ਉਸ ਨੂੰ ਧੱਕੇ ਖਾਣੇ ਪੈਂਦੇ ਜ਼ਿੰਦਗੀ ਚ ਉਸ ਤੋਂ ਬਾਅਦ। ਮਾਂ ਪਿਓ ਬੜੀ ਮੁਸ਼ਕਲ ਨਾਲ ਪੜ੍ਹਾਂਦੇ ਬੱਚੇ ਪੜ੍ਹ ਬੱਚੇ ਪੜ੍ਹਦੇ ਅੱਜ ਕੱਲ ਦੇ। ਬੱਚੇ ਕਦੇ ਬੱਚੇ ਕਦੇ ਕਿਸੇ ਨਾਲ ਘੁੰਮਦੇ ਪਏ ਨੇ ਕਦੇ ਕਿੱਥੇ ਜਾ ਰਹੇ ਕਦੇ ਕਿੱਥੇ ਜਾ ਰਹੇ ਨੇ।
ਹਾਂਜੀ, ਮਾਂ ਪਿਓ ਗਏ ਨਾ ਬੱਚੇ ਘੁੰਮੀ ਜਾਂਦੇ ਨੇ।
ਸਹੀ ਗੱਲ ਕਦੇ ਰੈਸਟੋਰਟ ਜਾਂਦੇ ਨੇ ਕਿੱਥੇ ਆ ਜਾਂਦੇ ਨੇ ਪੈ ਪੈੇ ਫੂ ਦੇ ਖਰਚ ਕਰਦੇ ਨੇ ਬਿਲਕੁਲ।
ਹਾਂਜੀ ਹਾਂਜੀ।
ਰੋਬੇਟ ਕੀ ਲੈਦੇ ਨੇ ਪੈਸੇ।
ਬੱਚੇ ਐਵੇਂ ਘੁੰਮਦੇ ਰਹਿੰਦੇ ਨੇ ਤੇ ਕੀ ਨਾਮ ਏ। ਦੇਖੋ ਜਿਹੜੇ ਬੱਚੇ ਬੰਕ ਬੁਕ ਜਿਆਦਾ ਮਾਰਦੇ ਨੇ ਤੇ ਕੋਲੇਜ। ਕੋਲੇਜ ਜਾਂਦੇ ਨਹੀਂ ਸੀਗੇ ਬੱਚੇ ਸਾਡਾ ਤਾਂ ਮੁੰਡਾ ਵੈਸੇ ਕੋਲੇਜ ਨੀ ਜਾਂਦਾ ਸੀ ਉਹ। ਹੁਣ ਦੇਖੋ ਚਲੋ ਉਹਨਾਂ ਦਾ ਬਿਜਨਸ ਹੈਗਾ ਸੀ ਉਹ ਗੱਲ ਵੱਖਰੀ ਉਹ।
ਬਿਲਕੁਲ ਸਹੀ ਗੱਲ ਬਿਜਨਸ ਸੋਹਣਾ ਬੰਦੇ ਦਾ ਤਕੜੇ ਬੰਦੇ ਫਿਰ ਉਹ ਵੀ। ਕਈ ਹੁੰਦੇ ਨੇ ਕਈ ਤਾਂ ਵੀ ਨੀ ਪੜਦੇ ਨਾ।
ਹਾਂਜੀ।
ਕਈ ਬੱਚੇ ਦਸਵੀਂ ਕਲਾਸ ਚ ਪੜ੍ਹਦੇ ਨੇ ਉਹ ਵੀ ਦਸ ਜਨ ਬੋਰਡ ਤੇ ਹੈਗੀ ਹੈ ਬੱਚੇ ਨੂੰ ਉੱਥੇ। ਵਧੀਆ ਮਾਰਕਸ ਦੇਣੇ ਚਾਹੀਦੇ ਨੇ ਕਈ ਬੱਚੇ ਪੜ੍ਹ ਕੇ ਨੰਬਰ ਨਹੀ ਲੈ ਪਾਉਂਦੇ। ਕਈ ਬੱਚੇ ਨੂੰ ਪੜ੍ਹਨਾ ਚਾਹੀਦਾ ਨਾ ਮਾਂ ਪਿਓ ਪੜ੍ਹਾਂਦੇ ਪਏ ਅਵਾਰਾ ਗਰਦੀ ਕਰਦੇ। ਕੁੜੀਆਂ ਮਗਰ ਘੁੰਮਦੇ ਰਹਿੰਦੇ ਨੇ ਘਰ ਆ ਕੇ ਫੋਨ ਚਲਾਉਣਾ ਪੜ੍ਹਨ ਬੱਚੇ ਮਾਂ ਪਿਓ ਪੜ੍ਹਦਾ ਬੱਚਾ ਬੱਚਾ। ਕੁੜੀਆਂ ਉੱਤੇ ਲੱਗਿਆ ਹੁੰਦਾ, ਗੱਲਾਂ ਕਰਦਾ ਹੁੰਦਾ ਬੱਚਿਆਂ ਨਾਲ, ਉਨ੍ਹਾਂ ਨਾਲ ਪੜ੍ਹਦਾ ਹੈ ਨੀ ਘਰ। ਦਸਵੀਂ-ਬਾਰ੍ਹਵੀਂ ਮਾਰਕਸ ਘੱਟ ਆਉਦੇ ਨੇ। ਫੇਰ
ਹਾਂਜੀ, ਹਾਂਜੀ ਦੇਖੋ ਬਾਕੀ ਕਰਨਾਸ ਸਾਨੂੰ ਸਭ ਕੁਛ ਚਾਹੀਦਾ ਵ ਜਿੰਦਗੀ। ਹਿਸਾਬ ਨਾਲ ਬਸ ਪੜਨਾ ਜਰੂਰ ਚਾਹੀਦਾ।
ਕਈ ਬਚੇ ਕੋਲੇਜ ਜਾਂਦੇ ਨੇ ਕਈ ਕੋਲੇਜ ਪੜ੍ਹਦੇ ਹੈ ਨਹੀਂ ਉੱਥੇ ਨਸ਼ੇ ਕਰਨ ਲੱਗ ਜਾਂਦੇ ਬੱਚ ਨਸ਼ਾ ਵੇਚਣ ਲੱਗ ਜਾਂਦੇ ਉੱਥੇ। ਸੰਗਤ ਮਾੜੀ ਹੁੰਦੀ ਫਿਰ ਬੱਚੇ ਦੀ ਫਿਰ ਉੱਥੇ ਬੱਚਾ ਇੰਜ ਥੋੜੀ ਪੜ੍ਹਦਾ। ਫਿਰ ਉਸ ਤੋਂ ਬਾਅਦ ਉਸ ਨਸ਼ਾ ਲਾਉਂਦੇੇ ਨਸ਼ਾ ਵੇਚਦੇ ਨੇ, ਲਵਾਉਂਦੇ ਨੇ, ਬੱਚੇ ਨੂੰ ਗਲਤ ਕੰਮ ਕਰਦੇ ਨੇ ਉੱਥੇ ਬੜਾ।
ਨਸ਼ਾ। ਸਾਨੂੰ ਆਪ ਨੀ ਕਰਾਂਗੇ ਪਹਿਲੀ ਵਾਰ ਸਾਨੂੰ ਫ੍ਰੀ ਕਰਾਉਣਗੇ ਫਿਰ ਸਾਨੂੰ ਲੱਤ ਲੱਗ ਜਾਏਗੀ ਕਿ ਵੀ ਆਪਣੇ
ਫਿਰ ਹਾਂ, ਫਿਰ ਘਰੋਂ ਚੋਰੀਆਂ ਕਰਕੇ ਪੈਸੇ ਲੈ ਕੇ ਜਾਣਾ। ਫਿਰ ਐਜੂਕੇਸ਼ਨ ਫੀਸ ਦੇ ਪੈਸੇ ਮੰਗਣੇ ਘਰੋ ਉਹ ਵੀ ਨਸ਼ਾ ਕਰ ਲੈਣਾ ਫੀਸ ਦੇ ਕਰਕੇ ਏਦਾਂ ਹੁੰਦਾ ਹੈ ਭਾਜੀ।
ਹਾਂਜੀ ਇਹ ਗੱਲ ਮਾੜੀ ਹੈਗੀ ਫੇਰ। ਚਲੋ ਦੇਖੋ ਮਤਲਬ ਕਿ ਯੂਥ ਕਿੰਨਾ ਸਾਡਾ ਖ਼ਰਾਬ ਹੋਇਆ ਦਾ ਨਾ।
ਆਪਣੀ ਐਜੂਕੇਸ਼ਨ ਤੇ ਧਿਆਨ ਦੇ ਜਿਹੜੇ ਬੱਚਿਆਂ ਨੂੰ ਪੜ੍ਹ ਲਿਖ। ਕਹਿ ਬੰਦੇ ਜੋਬ ਤੇ ਕਰਨੀ ਚਾਹੀਦੀ ਜੋਬ ਕਰੇ ਬੰਦਾ।
ਪੜ ਲਓ ਬਾਅਦ ਚ ਸਾਰੀ ਜ਼ਿੰਦਗੀ ਕਰਨਾ ਜੋ ਕਰਨਾ।
ਅੱਛਾ ਹੁਣ ਅੱਜ ਕੱਲ ਕਿੰਨੀ ਸਾਰੀ ਹੋ ਆਈ ਪੜ੍ਹਾਈ ਦੀ ਵੈਲਿਊ ਕਿੰਨੀ ਵੈਲਊ ਹੈਗੀ। ਪੜਾਈ ਦੀ ਜੋ ਬੰਦਾ ਪੜਾਈ ਕਰਦਾ ਉਹਨੂੰ ਦੁਨੀਆਂ ਪੁੱਛਦੀ ਆ ਗਈ ਜੋ ਨਹੀਂ ਕਰਦਾ ਉਹਨੂੰ ਪੁੱਛਦਾ ਨਹੀਂ। ਹਾਂ ਜੋ ਬਿਜਨਸ ਦੀ ਗੱਲ ਵੱਖਰੀ ਹੈਗੀ ਬਿਜਨਸ ਬੰਦੇ ਕਰਦੇ ਨੇ।
ਹਾਂਜੀ, ਹਾਂਜੀ।
ਚਲੋ ਬਿਜਨਸ ਦੀ ਗੱਲ ਵੱਖਰੀ ਹੈ ਐਜੂਕੇਸ਼ਨ ਦੀ ਆ ਜਾਂਦੀ। ਬਿਜਨਸ ਉਹ ਵੀ ਐਜੂਕੇਸ਼ਨ ਲੋੜ ਹੈਗੀ ਬਜ਼ਨ ਕਰ ਬਦੇ ਜਿੱਥੇ ਕਿਉਂਕਿ ਹਰ ਚੀਜ਼ ਬਿਜਨਸ। ਐਜੂਕੇਸ਼ਨ ਮੇਨ ਹੈਗੀ ਬਹੁਤ ਜੋ ਮਰਜ਼ੀ ਕਰਨਾ ਬੰਦੇ ਨੇ।
ਹਾਂਜੀ, ਐਜੂਕੇਸ਼ਨ ਤਾਂ ਹੈ ਮੇਨ ਦੇਖੋ ਜਿਹੇ ਜਿੜੇ ਮਰਜੀ। ਬੈਟਰ ਚੱਲੋ ਤੁਸੀਂ ਤੁਹਾਡੀ ਇੰਗਲਿਸ਼ ਚਾਹੀਦੀ ਤੁਹਾਨੂੰ ਵਧੀਆ ਹਰ ਚੀਜ਼ ਚਾਹੀਦੀ। ਹਾਂਜੀ ਹਾਂਜੀ। ਦੇਖੋ ਫਿਰ ਜਦੋਂ ਬੱਚਾ ਪੜ੍ਹਦਾ ਨੀ ਘਰ ਦੇ ਵੀ ਸਾਥ ਨਹੀ ਦਿੰਦੇ।
ਹਮ- ਹਮ ਫਿਰ ਘਰ ਵੀ, ਬੜੀ ਗੱਲਾਂ ਪੈਂਦੀ ਆ ਕਹਿੰਦੇ, ਕੰਮ ਲੱਗ- ਕੰਮ ਲੱਗ ਫੇਰ ਜਦੋਂ ਫਿਰ ਗੁੱਸਾ ਆ ਜਾਂਦਾ ਫਿਰ ਬੱਚਾ ਕੰਮ ਲੱਗ ਹੀ ਜਾਂਦਾ ਆਪਣੇ ਆਪ ਹੀ।
ਹਾਂਜੀ- ਹਾਂਜੀ।
ਕਈ ਬੱਚੇ ਵੇਹਲੇ ਬੈਠਣ ਦੇ ਘਰ ਦੀ ਪਰਵਾਹ ਨਹੀਂ ਕਰਦੇ, ਗੱਲ ਸੁਣ ਕੇ ਨੀ ਪਰਵਾਹ ਕਰਦੇ।
ਹਾਂਜੀ-ਹਾਂਜੀ ਨਾਲੇ ਫਿਰ ਵੀਰ ਆਪਣੀ-ਆਪਣੀ-ਆਪਣੀ- ਆਪਣੀ ਬੇ ਦਿੱਤੀ ਹੁੰਦੀ ਐ।
ਤੁਸੀਂ ਕਰ ਪਾ ਜੇ ਅੱਜ- ਕੱਲ ਪੜ੍ਹਾਈ, ਤੁਸੀਂ ਐਜੂਕੇਸ਼ਨ ਕਰਦੇ ਜਾਂ ਕੰਮ ਕੁੰਮ ਕਰਦੇ ਹੋ ਭਾਜੀ।
ਐਜੂਕੇਸ਼ਨ ਕਰ ਰਿਹਾ।
ਅੱਛਾ-ਅੱਛਾ ਐਜੂਕੇਸ਼ਨ ਕਰਦੇ ਅੱਛਾ, ਭਾਜੀ ਪੜ੍ਹਾਈ ਕਰਨੀ ਚਾਹੀਦੀ ਐ, ਅੱਜ ਗੱਲ ਨਹੀਂ ਤੇ ਕੁਛ ਨੀ ਅੱਗੇ, ਸਕਿੱਲ ਕੋਈ ਨਹੀਂ ਅੱਗੇ ਫਿਰ, ਕੰਮ ਨੀ ਹੈਗਾ ਭਾਜੀ ਫੇਰ।
ਠੀਕ ਐ ਵੀਰੇ। ਵਧੀਆ ਲੱਗਾ, ਥੋਡੇ ਨਾਲ ਗੱਲ ਕਰਕੇ।
ਹਾਂਜੀ।
ਮੈਂ ਕਿਹਾ ਠੀਕ ਐ, ਚਲੋ ਵਧੀਆ, ਵਧੀਆ ਲੱਗਾ ਗੱਲ ਕਰਕੇ।
ਗੰਦੀ ਗੱਲ ਜੀ, ਠੀਕ ਐ।